ਹੈਲੋ, ਸ ਸ਼੍ਰੀ ਕਾਲ, ਕੀ ਹਾਲ-ਚਾਲ?
ਵਧੀਆ-ਵਧੀਆ, ਤੁਸੀਂ ਸੁਨਾਓ ਜੀ। ਬਸ ਅੱਜ ਦਾ ਅਪਨਾ ਟੋਪਿਕ ਐ ਹੈਗਾ, ਪਰਿਵਾਰ।
ਹਾਂ, ਪਰਵਾਰ ਤੇ ਗੱਲ ਕਰਦੇ ਆਂ।
ਹਾਂਜੀ, ਤੁਸੀਂ ਕੋਜ ਦੱਸੋਗੇ ਅਪਨੇ ਪਰਿਵਾਰ ਬਾਰੇ?
ਇੱਕ ਮਿੰਟ ਮੈਨੂੰ ਨਾ ਆਵਾਜ ਨੀ ਆ ਰੀ ਤੁਆਡੀ, ਮੈਂ ਪੱਖਾ ਬੰਦ ਕੀਤਾ, ਹੁਨ ਆਏਗੀ।
ਹਾਂਜੀ, ਆਗੀ ਮੈਂ ਕੇਯਾ ਅਪਨੇ ਪਰਿਵਾਰ ਬਾਰੇ ਕੋਜ ਦੱਸੋਗੇ?
ਹਾਂਜੀ ਜ਼ਰੂਰ ਜੀ, ਅਸੀ ਚਾਰ ਮੈਂਬਰ ਹੈਗੇ ਆਂ।
ਹਾਂਜੀ।
ਹੁਨ ਸਾਡਾ ਪਰਿਵਾਰ ਛੋਟੈ, ਪੈਲੇ ਸਾਡਾ ਪਰਿਵਾਰ ਬੋਤ ਵੱਡਾ ਸੀ। ਜੁਆਇੰਟ ਫੈਮਿਲੀ ਸੀ।
ਅੱਛਾ ਜੀ।
ਹੁੰ।
ਹਾਂਜੀ-ਹਾਂਜੀ। ਸਾਡੇ ਪਰਿਵਾਰ ਵਿੱਚ ਅਸੀਂ ਜੁਆਇੰਟ ਫੈਮਿਲੀ ਆ। ਹਾਂਜੀ। ਚਾਰ ਜੇ ਅਸੀਂ ਆਂ, ਤੇ ਚਾਰ ਹੀ ਓ ਮੇਰੀ ਜਠਾਣੀ ਦੇ ਐ ਬੱਚੇ। ਹਾਂਜੀ, ਇੱਕ ਬੇਟੀ ਬੀਆਈ ਹੋਈ ਆ। ਏਕ ਬੇ ਹਾਂਜੀ, ਏਕ ਬੇਟੀ ਕਨੇਡਾ ਰੈਂਦੀ ਐ। ਤੇ ਇੱਕ ਬੇਟਾ ਵੀ ਓਨਾਂ ਦਾ ਅਮਰੀਕਾ ਵੀ ਆ, ਆਪ ਵੀ ਬੱਚੇਆਂ ਕੋ ਗਏ ਹੋਏ ਆ।
ਹੁੰ।
ਹਾਂਜੀ, ਮੇਰਾ ਬੇਟਾ ਗੜਗਾਓ ਜੋਬ ਕਰਦਾ ਵਾ। ਇੱਕ ਬੇਟਾ ਏਥੇ ਜੋਬ ਕਰਦਾ ਵਾ।
ਅੱਛਾ।
ਹਾਂਜੀ, ਮੈਂ ਹਾਊਸਵਾਈਫ ਐ।
ਹੁੰ।
ਹਾਂਜੀ-ਹਾਂਜੀ, ਤੁਸੀਂ ਹੋਰ ਕੋਜ ਦੱਸੋ ਅਪਨੇ ਪਰਵਾਰ
ਹਾਊਸਵਾਈਫ ਵੀ ਕੇੜਾ ਵੇਲੀਆਂ ਹੁੰਦੀਆਂ ਸਾਰਾ ਦਿਨ ਕੰਮ ਲੱਗੀਆਂ ਰੈਂਦੀਆਂ ਓ ਵੀ।
ਹਾਂਜੀ-ਹਾਂਜੀ, ਫੇਰ ਘਰ ਦਾ ਕੰਮ ਕਰਨਾ ਤਾਂ ਪੈਣਾਈ, ਮੈਂ ਕੇਯਾ ਹਾਂਜੀ-ਹਾਂਜੀ।
ਓ ਓ ਡਿਊਟੀਆਂ ਕਾਉਂਟ ਈ ਨੀਂ ਹੁੰਦੀਆਂ।
ਹਾਂਜੀ, ਓ ਸਾਰੇਆਂ ਦਾ ਸਖ਼ਤ ਡੂਟੀ ਹੁੰਦੀ, ਓ ਹੁੰਦਾ ਹੀ ਨੀ ਹੈਨਾ ਵੀ। ਕੰਮ ਘਰ ਦਾ ਕੰਮ ਓ, ਕੈ ਦਿੰਦੇ ਘਰ ਦਾ ਈਐ ਕੰਮ, ਕੋਈ ਨੀ। ਹਾਂਜੀ-ਹਾਂਜੀ। ਜਿੱਦਾਂ ਹੋਨ ਸਵੇਰੇ ਅਸ ਵੀ ਤੋਂ ਉੱਠਦੇ ਆ ਤੇ ਰਾਤ ਤੱਕ ਲੱਗੇਈ ਰਹਿੰਨੇ ਆਂ।
ਹੁੰ।
ਹਾਂਜੀ, ਪੈਲੋਂ ਸਵੇਰੇ ਬੱਚੇਆਂ ਕਰਕੇ ਨਾਸ਼ਤਾ ਬਨਾ। ਓਨਾਂ ਨੂੰ ਖਵਾ ਫੇਰ ਅਪਨੇ ਅਪਨੇ ਘਰ ਦਾ ਸਫਾਈ-ਪਲਾਈ ਕਰ। ਕੱਪੜਾ ਲੀੜਾ ਤੋਂ, ਸਾਰਾ ਕੁਛ ਕਰਦੇ। ਫੇਰ ਇੰਨੀ ਨੂੰ ਦੁਪਹਿਰ ਦਾ ਟੈਮ ਹੋ ਜਾਂਦਾ, ਦੁਪਹਿਰ ਦੀ ਸਬਜ਼ੀ-ਸੁਬਜੀ ਬਣਾਓ। ਹਾਂਜੀ।
ਮੈਨੂੰ ਲੱਗਦਾ ਹੈ ਕਿ, ਪਰਿਵਾਰ ਨੂੰ ਨਾ ਰਲ ਕੇ ਕੰਮ ਕਰਨਾ ਚਾਹੀਦਾ। ਸਾਰਿਆਂ ਦੀ ਡਿਊਟੀ ਹੋਣੀ ਚਾਹੀਦੀ ਹੈ, ਵਾਰੀ-ਵਾਰੀ ਸ ਸਭ ਨੂੰ ਕੰਮ ਕਰਨਾ ਚਾਹੀਦਾ ਹੈ। ਕੋਈ-ਕੋਈ ਕੰਮ ਕਰੇ, ਕੋਈ-ਕੋਈ ਕੰਮ ਕਰੇ, ਇੱਕੋ ਜਣਾ ਨਾ ਥੱਕੀ ਜਾਏ।
ਹਾਂਜੀ-ਹਾਂਜੀ-ਹਾਂਜੀ।
ਮਤਲਬ ਹੋਣਾ ਚਾਹੀਦੇ।
ਹਾਂਜੀ-ਹਾਂਜੀ, ਪਰ ਅੱਜ ਕੱਲ੍ਹ ਬੱਚੇ ਕਿੱਥੇ ਆਪਣਾ ਕੰਮ ਕਰਦੇ ਹੈਗੇ ਆ। ਉਹ ਤੇ ਬਾਹਰੋਂ ਲੇਆਣਗੇ, ਕਹਿਣਗੇ ਇਥੱਕ
ਸਹੀ ਗੱਲ ਹੈ, ਜੇ ਕਹਿ ਵੀ ਦਿਓ ਨਾ ਕੰਮ ਤੇ ਕਹਿਣਗੇ ਜਮੈਟੋ, ਸਵਿਗੀ ਹੈਗਾ।
ਹਾਂਜੀ-ਹਾਂਜੀ।
ਅਸੀਂ ਔਡਰ ਕਰ ਲੈਂਨੇ ਹਾਂ।
ਹਾਂਜੀ-ਹਾਂਜੀ, ਉਹਹੀ ਹੈ ਨਾ। ਅਸੀਂ ਹੁਣ ਸਾਨੂੰ ਹੁਣ ਫਿਕਰ ਹੁੰਦਾ ਵੀ ਬੱਚਿਆਂ ਨੇ ਆਉਣਾ, ਅਸੀਂ ਸਵੇਰੇ ਆਹ ਚੀਜ਼ ਬਣਾ ਕੇ ਰੱਖਣੀ ਆ, ਦੁਪਹਿਰ ਲਈ ਆਹ ਬਣਾ ਕੇ ਰੱਖਣਾ ਵੈ। ਜਾਂ ਬੱਚਿਆਂ ਨੇ ਰਾਤੀ ਡਿਨਰ ਚ ਆਾਹ ਖਾਣਾ ਅਹੀ ਬਣਾਉਣਾ ਵੈ। ਪਰ ਬੱਚੇਆਂ ਨੂੰ ਥੋੜ੍ਹਾ ਹੁੰਦਾ, ਬ ਬੱਚੇ ਤੋਂ ਪਹਿਲੇ ਹੀ ਥੱਕ
ਇਹੀ ਚਿੰਤਾ ਹੁੰਦੀ ਹੈ ਆਪਣੇ ਪਰਿਵਾਰ ਦੀ, ਕਿ ਹਰੇਕ ਮੈਂਬਰ ਦੀ ਪਸੰਦ ਦਾ ਖਾਣਾ ਬਣ ਜਾਏ।
ਹਾਂਜੀ-ਹਾਂਜੀ।
ਪਰਿਵਾਰ ਦਾ ਹੀ ਤਾਂ ਹੈ, ਤੇ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ, ਪਰਿਵਾਰ ਨੂੰ ਅ ਪਿਆਰ ਨਾਲ ਸੰਜੋ ਕੇ ਰੱਖਣ, ਵਿੱਚ ਹੱਥ ਲੇਡੀਜ਼ ਦਾ ਹੀ ਹੁੰਦਾ ਹੈ।
ਹਾਂਜੀ-ਹਾਂਜੀ।
ਬਾਕੀ ਤਾਂ ਪਰਵਾਹ ਨੀ ਕਰਦੇ।
ਹਾਂਜੀ ਹਾਂਜੀ, ਪਰ ਏਦਾਂ ਹੀ ਹੈ ਨਾ ਵੀ ਜੇ ਕੋਣ ਸਾਰਾ ਹੀ ਕੰਮ ਹੁਣ ਆਪਾਂ ਨੂੰ ਪਤਾ ਬੱਚੇਆਂ ਨੇ ਜਾਣਾ ਆਪਾਂ ਉਹਨਾਂ ਦਾ ਕ ਕੱਪੜਾ ਲੀੜਾ ਵੀ ਧੋ ਕੇ ਰੱਖਣਾ, ਪ੍ਰੈਸ ਕਰਕੇ ਵੀ ਰੱਖਣਾ ਵੀ ਬੱਚੇ ਨੇ ਆਹ ਪਾ ਕੇ ਜਾਣਾ ਖਾਣਾ ਬੱਚੇ ਨੇ। ਕਿੱਦਾਂ ਕੋਈ ਕਨਸ ਸਾਰਾ ਕੁਛ ਆਪਾਂ ਬੱਚੇ ਦਾ, ਕਰਕੇ ਰੱਖਦੇ ਹਾ। ਹਾਂ ਤੇ ਜਿਹੜੇ ਘਰ ਦੇ ਮੈਂਬਰ ਹੈ। ਉਹਨਾਂ ਦਾ ਵੀ ਆਪਾਂ ਉਹਨਾਂ ਵੀ ਰੋਟੀ ਪਾਣੀ ਦਾ ਧਿਆਨ ਰੱਖਣਾ। ਵੀ ਉਹਨਾਂ ਨੇ ਆ ਖਾਣਾ ਆ ਪੀਣਾ ਵਾ। ਹਰ ਕੋਈ ਧਿਆਨ ਉਹ ਹੋਟਲ ਮੈਨੇਜਮੈਂਟ ਦਾ ਕੀਤਾ, ਹੋਟਲ ਵਿੱਚ ਜੋਬ ਕਰਦਾ ਵਾ।
ਅੱਛਾ ਫਿਰ ਕਿੰਨੇ ਵਜੇ ਜਾਂਦਾ ਹੈ, ਕਿੰਨੇ ਵਜੇ ਆਉਦਾਂ ਹੈ?
ਇਸ ਅਹ ਜਾਂਦਾ ਸਾਢੇ ਨੌ ਜਾਂਦਾ ਵਾ, ਤੇ ਸਵੇਰੇ ਸਾਢੇ ਅੱਠ, ਪੌਣੇ ਨੌ ਆਉਂਦਾ ਵਾ।
ਅੱਛਾ, ਤੇ ਵੱਡਾ ਬੇਟਾ ਕੀ ਕਰਦਾ ਹੈ?
ਉਹ ਗੜਗਾਉ ਸੇਲਮੈਨ ਕਰਦਾ ਹਦਾ ਹੈਗਾ ਵੇ ਜੋਬ ਉਹਦੀ।
ਅੱਛਾ-ਅੱਛਾ, ਫਿਰ ਆ ਜਾਂਦਾ ਹੋਣਾ ਕਿ ਨਹੀਂ, ਛੇਤੀ ਚੱਕਰ ਲਾਉਂਦਾ ਕਿ ਨਹੀਂ?
ਨਹੀਂ-ਨਹੀਂ, ਉਹ ਦੋ, ਢਾਈ ਮਹੀਨੇ ਬਾਅਦ ਆਉਂਦਾ ਵਾ।
ਅੱਛਾ-ਅੱਛਾ।
ਹਾਂਜੀ-ਹਾਂਜੀ, ਦੋ, ਢਾਈ ਮਹੀਨੇ ਬਾਅਦ ਹੀ ਆਉਂਦਾ। ਏਡੀ ਜਲਦੀ ਨਹੀਂ ਆਇਆ ਜਾਂਦਾ ਇਕ ਸ਼ਨੀ, ਐਤ ਦੀ ਛੁੱਟੀ ਛੁੱਟੀ ਹੁੰਦੀ ਹੈ ਤੇ, ਬੱਚੇ ਕਹਿ ਦਿੰਦੇ ਅਸੀਂ ਆਪਣਾ ਵੀ ਕੋਈ ਕਰਨਾ ਆ ਨਾ।
ਹਮ-ਹਮ -ਹਮ
ਓ ਵੀ ਸ਼ਨੀ- ਐਤਵਾਰ ਕੋਈ ਕੱਪੜਾ ਧੋਣਾ ਜਾਂ ਕੋਈ ਸਫਾਈ ਤਲਾਈ ਕਰਨੀ ਓਨਾਂ ਨੇ ਬੱਚੇਆਂ ਨੂੰ ਵੀ ਹੁੰਦਾ ਹਨਾ
ਹਮ ਮੇਰੀ ਵੀ ਬੇਟੀ ਆ, ਪੀ ਐਚ ਡੀ ਕਰਦੀ ਪਈ ਆ, ਫਿਰ ਕਈ ਵਾਰੀ ਓਨੇ ਜਾਣਾ ਹੁੰਦਾ ਯੂਨੀਵਰਸਿਟੀ ਫੇਰ ਓ ਦੀ ਆਲ- ਇੰਡੀਆ ਰੇਡੀਓ ਡਿਊਟੀ ਹੁੰਦੀ ਆ ਛੇ ਡਿਊਟੀਆਂ ਮੀਨੇ ਦੀਆਂ ਓਥੇ ਜਾਣਾ ਹੁਣ ਹੁੰਦਾ ਓਨੇ ਮੀਨੇ ਚ ਛੇ ਵਾਰੀ ਤੇ ਫੇਰ ਬਾਕੀ ਓ ਘਰੋਂ ਕਰਦੀ ਆ ਕੰਮ ਇੱਕ ਦੋ ਪ੍ਰੋਜੈਕਟ ਫੜੇ ਹੋਏ ਆ, ਔਨਾਂ ਤੇ ਵਰਕਿੰਗ ਕਰਦੀ ਐ ਸਾਰਾ ਦਿਨ ਬਿਜੀ ਹੁੰਦੀ ਆ, ਰਾਤਾਂ ਵੀ ਕਈ ਵਾਰ ਜਾਗਦੀ ਐ
ਹਾਂਜੀ -ਹਾਂਜੀ ਫੇਰ ਉਸ ਬੱਚੇ ਨੇ ਘਰ ਦਾ ਕੀ ਕੰਮ ਕਰਨਾ ਜੇੜਾ ਆਪਣੇ ਕੰਮ ਚ ਏਨਾ ਬਿਜੀ ਆ ਹੈਗਾ, ਹਾ ਫੇਰ ਆਪਾਂ ਓ ਬੱਚੇ ਤੇ ਆਸ ਵੀ ਕੀ ਰੱਖਣੀ ਆ
ਹਮ--ਤੇ ਬੇਟਾ ਓ ਸ਼ੋਪ ਬਣਾਈ ਅਸੀਂ ਘਰ ਦੇ ਨੇੜੇ ਅ ਰੇਡੀਮੇਡ ਗਾਰਮੈਂਟਸ ਦੀ ਓਥੇ ਜਾਂਦੇ ਆ, ਪਿਓ ਪੁੱਤਰ ਦੋਨੋ, ਮੈਂ ਸਕੂਲ ਜਾਂਨੀ ਆ
ਅੱਛਾ ਜੀ -ਅੱਛਾ ਜੀ
ਸਾਰਾ ਪਰੀਵਾਰ ਸਵੇਰੇ ਚਲੇ ਜਾਂਦੇ ਆਪੋ- ਆਪਣੇ ਕੰਮਾਂ ਕਾਰਾਂ ਤੇ ਫੇਰ ਦੁਪੈਰ ਨੂੰ ਇਕੱਠੇ ਹੁੰਨੇ ਆ, ਸ਼ਾਮ ਨੂੰ ਫੇਰ ਚਲੇ ਜਾਈਦਾ ਦੁਕਾਨ ਤੇ
ਹਾਂਜੀ ਤੇ ਫੇਰ ਕੰਮ- ਕੁਮ ਵਾਲੀ ਲਾਈ ਹੁਣੀ ਆ
ਹਾਂ ਕੰਮ ਵਾਲੀ ਲਾਈ ਆ, ਕਰ ਗਈ ਬੜਾ ਸੋਹਣਾ ਕੰਮ ਕਰਦੀ ਆ
ਹਾਂਜੀ, ਓ ਸ਼ਾਮ ਨੂੰ ਆਓਂਦੀ ਹੁਣੀ ਫੇਰ?
ਅੱਜ ਤਾਂ ਚਾਹ ਵੀ ਓਨੇ ਈ ਬਣਾ ਕੇ ਪਿਲਾਈ ਆ, ਮੈਂ ਕੇਆ ਅੱਜ ਚਾਹ ਤੂੰ ਬਣਾ ਤੇ ਬਣਾ ਲਿਆਈ ਚਾਹ ਵੀ।
ਅੱਛਾ ਜੀ ਅੱਛਾ ਚਲੋ ਵੱਧੀਆ-ਵੱਧੀਆ
ਨਈ ਮੈਂ ਸਕੂਲੋ ਆ ਕੇ ਕੰਮ ਕਰਾਨੀ ਆ
ਚਲੋ ਵੱਧੀਆ -ਵੱਧੀਆ ਚੰਗੀ ਗੱਲ ਆ
ਫੇਰ ਕੋਲੋਂ ਕੈਹ ਲੇਂਨੀ ਜੇੜਾ ਕੋਈ ਕੰਮ ਕੈਣਾ ਹੁੰਦਾ ਨਾ- ਨੀ ਕਰਦੀ ਕਰ ਦਿੰਦੀ ਆ
ਚਲੋ ਵੱਧੀਆ -ਵੱਧੀਆ ਚੰਗੀ ਗੱਲ ਐ, ਚੰਗੀ ਗੱਲ ਆ ਸਾਡੇ ਵੀ ਏਦਾ ਈ ਆ ਕੰਮ ਵਾਲੀ ਨੂੰ ਜੇੜਾ ਮਰਜੀ ਕੰਮ ਕੈ ਦਿਓ ਓਨੇ ਨਾ ਨੀ ਕਰਨੀ, ਸਾਰਾ ਕੰਮ ਕਰ-ਦੇਣਾ
ਟਾਈਮ ਹੈ ਤੇ ਅੱਜ ਈ ਕਰ ਦੇਗੀ, ਨਈ ਤਾ ਕਏਗੀ ਦੀਦੀ ਕੱਲ ਕਰ ਦੂੰਗੀ, ਆਂਟੀ ਕੱਲ ਕਰ ਦੂੰਗੀ।
ਅੱਛਾ ਜੀ- ਅੱਛਾ, ਠੀਕ ਐ -ਠੀਕ ਐ, ਵੱਧੀਆ ਵੱਧੀਆ ਚਲੋ ਕੰਮਾਂ ਵਾਲੀਆਂ ਨੂੰ ਵੀ ਪਿਆਰ ਨਾਲ ਰੱਖਣਾ ਪੈਂਦਾ, ਓਨਾਂ ਦੀ ਵੀ ਆਪਾਂ ਇੱਕ ਹਿਸਾਬ ਦੀ ਇਹੋ ਜਿਹੀ ਆਓ ਹੈਗੀ ਆ
ਹਾਂ
ਪੇਆਰ ਤੇ ਓਨਾਂ ਦੀ ਵੀ ਇਹੋ ਨੌਕਰੀ ਆ ਸਾਰਾ ਕੁਛ ਜੇ ਆਪਾਂ ਓਨਾਂ ਨਾਲ ਪਿਆਰ ਨਾਲ ਰਵਾਂਗੇ ਤੇ ਤਾਂ ਈ ਓ ਵੀ ਪਿਆਰ ਨਾਲ ਕੰਮ ਕਰਨਗੀਆਂ
ਹਾਂ ਬਿਲਕੁਲ -ਬਿਲਕੁਲ, ਬਸ ਏਨਾਂ ਨੂੰ ਏਹੀ ਹੁੰਦਾ ਪਿਆਰ ਦਾ ਈ ਹੁੰਦਾ।
ਹਾਂਜੀ ਓਹੀ ਹਨਾ ਆਹੀ ਜਿੱਦਾਂ ਹੁਣ ਸਾਡੇ ਵੀ ਓ ਸਵੇਰੇ ਆਂਦੀ ਆ ਕੰਮ ਵਾਲੀ, ਮੈਂ ਆਹੀ ਆਉਂਦੇ ਮੈਂ ਓਨੂੰ ਪੁੱਛਾਂਗੀ ਪੇਲਾਂ ਨਾਸ਼ਤਾ ਕਰ ਫਿਰ ਤੂੰ ਮੇਰਾ ਕੰਮ ਕਰੀ
ਹਾਂ ਹਾਂਜੀ, ਪੇਲੇ ਆਉਂਦੇ ਆ ਈ ਓਨੂੰ ਨਾਸ਼ਤਾ ਬਣਾ ਕੇ ਦੇਣੀ, ਪੇਲਾਂ ਨਾਸ਼ਤਾ ਕਰ, ਫੇਰ ਤੂੰ ਕੰਮ ਕਰਨ ਲੱਗੀ
ਹੁ--ਨਈ ਜਿਵੇਂ ਹੁਣ ਕੇਲੇ ਵਗੈਰਾ ਪਏ ਹੋਣ ਕੈ ਦੇਗੀ ਆਂਟੀ ਕੇਲਾ ਖਾ ਲੂ ਏਕ, ਮੈਂ ਕਂਦੀ ਖਾ ਲੈ ਏਦੇ ਚ ਪੁੱਛਦੀ ਕਿਓ ਪਈ ਐ, ਖਾ ਲੈ ਕੋਈ ਗੱਲ ਨੀ
ਆਹ ਹਾਂ
ਚਲੋ ਖਾਣਾ ਚਲੋ ਓਦਾਂ ਆਪਾਂ ਅਗਰ ਨਹੀਂ ਕਿਸੇ ਦਿੱਤਾ ਲਿਆ ਜਾਂਦਾ ਸ ਚੱਲ ਇਹਦੇ ਵਿੱਚ ਹੀ ਜੇ ਅਪਨਾ ਫੁਲਕਾ ਨਿਕਲ ਗਿਆ ਜਾਂ ਫਰੂਟ ਨਿਕਲ ਗਿਆ ਚੰਗੀ ਗੱਲ ਈ ਐ ਮਤਲਬ ਉਹ ਰੱਜਿਆਂ ਨੂੰ ਕੀ ਰਜਾਈ ਜਾਣਾ ਹੈਗਾ ਉੱਥੇ
ਹਾਂ
ਜੇ ਕੋਈ ਅਸੀਂ ਤਾਂ ਹੁਨ ਜਿੱਦਾਂ ਘਰ ਪਾਰਕ ਬਨਾਈ ਆ ਮਾਲੀ ਆੰਦਾ ਤਾਂ ਵੀ ਚਾਹ ਪਾਨੀ ਰੋਟੀ ਪਾਨੀ ਪੁਛੀ ਦਾ ਵੀ ਖਾ ਲੈ ਮਾਲੀ ਪਹਿਲੋਂ ਹਾਂ ਜੇ ਹੁਨ ਗਰਮੀ ਜਿਆਦਾ ਵੇ ਠੰਡਾ ਵੀ ਬਣਾ ਕੇ ਦੇਦੀ ਦਾ ਵੀ ਚੱਲ ਠੰਡਾ ਪੀ ਆਪਣੇ ਬੱਚਿਆਂ ਵ ਕੋਈ ਐ ਸਾਰੇ ਹਾਂਜੀ ਆਪ ਨੀ ਓਦਾਂ ਘਰ ਬਨਾ ਕੇ ਅਸੀਂ ਪੀੇ ਖਾਂਨੇ ਆ
ਹਾਂ
ਤੇ ਜੇ ਗਲਾਸ ਉਹਨੂੰ ਵਿੱਚੋਂ ਦੇਤਾ ਤੇ ਫੇਰ ਕੀ ਐ ਮੇ ਮੇਰੇ ਤਾਂ ਕੰਮ ਆਲੀ ਵੀ ਜਿਦੋਂ ਮੇਰੇ ਬਣਾਉਂਦਾ ਤਕ ਆਜੇ ਨਿੰਬੂ ਪਾਣੀ ਜਾਂ ਕੁੱਛ ਉਹਨੂੰ ਵੀ ਕਵਾਂਗੀ ਪਾਨੀ ਦਾ ਪਹਿਲਾਂ ਗਲਾਸ ਪੀ ਲੈ ਫੇਰ ਕਰੀ ਕੰਮ ਹਾਂਜੀ-ਹਾਂਜੀ, ਚਲੋ ਤੇ ਹੋਰ ਬੇਟੀ ਫੇਰ ਘਰੇ ਈ ਕੰਮ ਕਰਦੀ ਹੋਨੀ ਏ
ਹਾਂ-ਹਾਂ ਘਰੋਂ ਈ ਕਰਦੀ ਸਾਰਾ ਕੰਮ
ਅੱਛਾ ਜੀ ਅੱਛਾ, ਚਲੋ ਵਦੀਆ ਵਦੀਆ ਜੀ ਜਿੱਦਾਂ ਤੁਸੀਂ ਸਵੇਰੇ ਜੋਬ ਤੇ ਚਲੇ ਜਾਂਨੇ ਫੇਰ ਕੌਨ ਰੋਟੀ ਪਾਨੀ ਬਨਾ ਕੇ ਜਾੰਦੇ ਹੋਨੇ
ਹਾਂ ਸਵੇਰੇ ਬਨਾ ਕੇ ਜਾਂਨੀ ਸਾਰਾ ਕਰਕੇ ਜਾਂਨੀ ਆ
ਅੱਛਾ ਜੀ ਫੇਰ ਦੁਪਹਿਰੇ ਆਨ ਕੇ ਲੰਚ ਬਨਾਨੇ ਆ
ਹਾਂ ਲੰਚ ਆਪੇ ਬਨਾ-ਬਨੁ ਲੈਂਦੇ ਸਾਰੇ ਮੈਂ ਆ ਕੇ ਲੰਮੀ ਪੈਨਾ ਹੁੰਦਾ ਬਸ
ਅੱਛਾ ਜੀ ਅੱਛਾ, ਚਲੋ ਵਦੀਆ
ਖਾਓ ਜੋ ਖਾਨਾ ਖਾਓ ਜੋ ਕਰਨਾ ਕਰੋ ਆਪਾਂ ਲਮ ਲੇਟ ਹੋ ਜਈਦਾ ਆ ਕੇ
ਠੀਕ ਹੈ ਨਾਲ ਦਾਲ ਸਬਜ਼ੀ ਸਵੇਰੇ ਬਨਾ ਜਾਂਦ
ਹਾਂ ਸਬਜ਼ੀ ਬਨੀ ਹੁੰਦੀ ਸਵੇਰੇ ਆਟਾ ਵੀ ਗੁੰਨ ਕੇ ਜਾਂਨੀ ਆ ਸਬਜ਼ੀ ਵੀ ਬਨਾ ਕੇ ਜਾਨੀ ਆ
ਹਾਂਜੀ ਹਾਂਜੀ, ਚਲੋ ਤੇ ਉਹ ਫੁਲਕੇ ਬਨਾਓਨੇ ਹੁੰਦੇ ਆ ਤੇ ਫੇਿਰ ਆਨ ਕੇ ਬਨਾ ਲੈਂਦੇ ਆ ਹੋਨੇ ਆ ਨਾ
ਹੋਰ
ਚਲੋ ਫਿਰ ਵਦੀਆ ਵਦੀਆ
ਕੰਮ ਨ ਹੁੰਦੇ ਫੇਰ ਮੈਂ ਬੁਟੀਕ ਤੇ ਜਾ ਕੇ ਸਟਿਚਿੰਗ ਕਰਨੀ ਐ ਹੁਨ
ਅੱਛਾ ਜੀ ਤੇ ਫੇਰ ਕਿੰਨੇ ਵਜੇ ਆੰਦੇ ਬੁਟੀਕ ਤੇ ਹਾਂਜੀ ਬੁਟੀਕ ਤੇ ਕਿੰਨੇ ਵਜੇ ਜਾਂਨੇ ਔ
ਬਸ ਹੁਨ ਚੱਲ ਜਾਨਾ
ਅੱਛਾ-ਅੱਛਾ-ਅਛਾ ਅੱਛਾ ਫਿਰ ਕਿੰਨੇ ਵਜੇ ਆਨੇ ਵਾਪਸੀ
ਸਵਾ ਅੱਠ, ਸਾਢੇ ਅੱਠ
ਅੱਛਾ-ਅੱਛਾ ਫੇਰ ਆਣ ਕੇ ਡਿਨਰ ਬਣਾਦੇ ਹੋਣੇ ਨਾ।
ਹਾਂ।
ਅੱਛਾ ਫੇਰ ਤਾਂ ਸੌਦਿਆਂ-ਸੌਦਿਆਂ ਦਸ ਵੱਜ ਜਾਂਦੇ ਹੋਣੇ ਆ।
ਹਾਂ ਦਸ ਦੇ ਵੀ ਗਿਆਰਾਂ ਈ ਵੱਜ ਜਾਂਦੇ ਆ ਹੁਣ।
ਆਹੋ ਵੀ ਦੁਕਾਨ ਤੋਂ ਹੀ ਸਾਢੇ ਅੱਠ ਪਉਣੇ ਨੋ ਤੋਂ ਤੇ ਦੁਕਾਨ ਤੋਂ ਹੀ ਆਉਣਾ ਫੇਰ ਆਣ ਕੇ ਬਣਾਉਣਾ। ਖਾਣਾ ਨਾਸ਼ਤਾ ਤੇ ਟਾਈਮ ਤੇ ਲੱਗਣਾ ਹੀ ਹੈ। ਬੱਚਿਆਂ ਨੂੰ ਕੁੱਛ ਬਣਾ ਕੇ ਦੇਣਾ, ਟਾਈਮ ਤਾਂ ਲੱਗਦਾ ਹੀ ਹੋਰ। ਕੰਮ ਨੂੰ। ਹਾਂਜੀ -ਹਾਂਜੀ, ਹਾਂ। ਹੋਰ ਤੁਸੀਂ ਕੁਝ ਦੱਸੋ ਆਪਣੇ ਬਾਰੇ?
ਬਸ।
ਹਾਂਜੀ।
ਚੱਲ ਹੀ ਜਾਂਦਾ ਇੱਦਾਂ ਹੀ।
ਚਲੋ ਵਧੀਆ- ਵਧੀਆ ਚੱਲ ਜਾਵੇ ਵਧੀਆ ਉਹਦੇ ਨਾਲ ਦੀ ਕੋਈ ਰੀਸ ਥੋੜੀ ਹੈਗੀ ਆ। ਬਾਏ -ਬਾਏ, ਔਕੇ, ਬਾਏ।